ਹੈਲੋ, ਹੈਲੋ ਸਸ ਸ਼੍ਰੀ ਸਸ ਸ੍ਰੀ ਕਾਲ ਜੀ।
ਹੋਰ ਸੁਨਾਓ ਕੀ ਹਾਲ
ਵਧੀਆ ਤੁਸੀਂ ਸੁਨਾਓ।
ਹਾਂਜੀ-ਹਾਂਜੀ ਸਸ ਦੀਆ ਹੋਰ ਘਰ ਸਭ ਠੀਕ ਨੇ, ਬੱਚੇ ਵੱਡੇ
ਹੋਰ ਸਭ ਵਦੀਆ, ਕੀ ਕਰਦੇ ਪਏ ਸੀ ਤੁਸੀਂ?
ਬਸ ਓਈ ਘਰ ਦੇ ਕੰਮ ਹੁੰਦੇ ਐ ਜੋ ਸਵੇਰ ਤੁਆਨੂੰ ਪਤਾ ਈ ਏ ਸਵੇਰੇ ਰਾਤ ਤੱਕ ਏਹੀ ਹੁੰਦਾ ਬਸ। ਓਈ ਕੰਮ ਕਰਦੇ ਸੀ, ਹੂੰ। ਮੈਂ ਕੇਆ ਚਲੋ ਤੁਅਆਨੂੰ ਫੋਨ ਈ ਕਰ ਲਾਂ ਅੱਜ, ਕਾਫੀ ਟਾਈਮ ਹੋ ਗਿਆ ਤੁਆਡੇ ਨਾਲ ਗੱਲ ਹੋਈ ਨੀ ਸੀ।
ਹੂੰ।
ਚੱਲੋ ਅੱਜ ਤੁਆਨੂੰ ਯਾਦ ਈ ਕਰ ਲਈਏ, ਤੁਸੀਂ ਆਏ ਵੀ ਨੀ ਓ ਕਾਫੀ ਟਾਈਮ ਹੋ ਗਿਆ ਘਰ ਨਾ
ਬਸ ਟਾਈਮ ਨੀ ਲੱਗਦਾ ਹੈਗਾ ਔਰ ਉਤੋਂ ਦੀ ਗਰਮੀ ਬੜੀ ਹੈਗੀ ਏ ਤੇ ਮਨ ਈ ਨੀ ਕਰਦਾ ਨਿਕਲਨ ਤੇ ਨਾ।
ਹੋਰ ਸੁਨਾਓ।
ਹੋਰ ਸਭ ਵਦੀਆ ਹੈ। ਹੈਲੋ। ਹੈਲੋ। ਹੈਲੋ।
ਹਾਂਜੀ, ਆਵਾਜ਼ ਆਂਦੀ ਪਈ ਨਾ ਮੇਰੀ?
ਹਾਂ, ਹਾਂ ਆ ਗੀ ਹੁਨ ਪੈਲਾਂ ਨੀ ਆ ਰੀ ਸੀਗੀ, ਹੂੰ। ਤੇ, ਮੈਂ ਵੀ ਨਾ ਪਤਾ ਹੂੰ।
ਹਾਂਜੀ ਬੋਲੋ
ਮੈਂ ਕੇਆ ਮੈਂ ਵੀ ਸੋਚਦੀ ਪਈ ਸੀਗੀ ਕਿ ਚੱਲ ਫੋਨ ਕਰਾਂਗੀ। ਪਰ ਟਾਈਮ ਈ ਨੀ ਲੱਗਦਾ ਪਿਆ ਸੀਂ ਬੱਚੇਆਂ ਵਿੱਚ ਬੱਚੇਆਂ ਨੂੰ ਵਰਕ ਕਰਾਨਾ ਤੇ ਟਾਈਮ ਈ ਨੀ ਮਿਲਦਾ ਪੇਆ ਸੀਗਾ ਹੂੰ।
ਚਲੋ ਕੋਈ ਨੀ, ਮੈਂ ਈ ਕਰ ਲੇਆ।
ਹੂੰ।
ਬਸ ਮੈਂ ਪੁੱਛਣਾ ਸੀ ਤੁਆਨੂੰ ਕੁਛ ਨਾ ਮੈਂ ਕੇਆ ਚਲੋ ਮੈਂ ਤੁਆਡੀ ਸਲਾ ਲਵਾਂ ਤੇ ਤਾਂ ਕਰਕੇ ਮੈਂ ਕਰਦੀ ਪਈ ਸੀ ਮੈਂ ਕੇਆ ਚੱਲ ਫੋਨ ਈ ਕਰਕੇ ਪੁੱਛਨੀ ਆਂ ਆਨ ਤੇ ਹੁਨ ਜਾਨ ਤੇ ਹੁੰਦਾ ਨੀ ਐ ਛੁੱਟੀਆਂ ਕਰਕੇ ਦੂਸਰਾ ਗਰਮੀ ਬੋਤ
ਗਰਮੀ ਹਮ,
ਹਾਂਜੀ। ਤੇ ਮੈਂ, ਤੁਹਾਨੂੰ ਪੁੱਛਣਾ ਸੀ, ਜਿਵੇਂ ਹੁਣ ਬੱਚੇ ਮੇਰੇ ਬੱਚੇ ਨੇ ਟੈਂਥ ਪਾਸ ਆਊ ਕਰਲੀ ਹੋਈ ਹੈ, ਪੇਪਰ ਦੇ ਜਿਵੇਂ ਦਿੱਤੇ ਸੀ, ਉਹਨੇ ਤੇ ਤੁਸੀਂ ਮੈਨੂੰ ਥੋੜੀ ਸਲਾਹ ਦੋਗੇ ਕਿ, ਮੈਂ ਬੜੀ ਕਨਫਿਊਜ ਹੋਈ ਦੀ ਆ ਉਹਦੇ ਫਿਊਚਰ ਨੂੰ ਲੈ ਕੇ ਨਾ। ਜਿਵੇਂ ਬੱਚਾ ਹੁਨ, ਗਿਆਰਵੀਂ 'ਚ ਜਾਏਗਾ, ਤੇ ਕਿਹੜੀ ਪੜਾਈ ਵੀ, ਕਰਾਈਏ ਕਿਹੜੇ ਮਤਲਬ ਕਿ ਹਰ ਕੋਈ ਨਾ, ਕਨਫਿਊਜ ਕਰਦਾ ਪੇਐ ਕਿ ਐਹ ਨੀ ਹੈ। ਕਰੋ ਐਨ ਨੀ, ਐ ਕਰੋ ਕੋਈ ਤੇ ਕਹਿੰਦਾ ਕਿ ਕੋਈ ਨੀ, ਤੁਸੀਂ ਬਾਹਰ ਭੇਜ ਦੇਣਾ ਪਰ ਤੁਹਾਨੂੰ ਪਤਾ। ਬਾਹਰ ਭੇਜਣ ਵਾਸਤੇ, ਬੋਤ ਸਾਰਾ ਪੈਸਾ ਚਾਈਦਾ ਹੁੰਦਾ ਹੈ, ਹਾਂਜੀ ਹਾਂ। ਫੇਰ ਹੁਣ ਤੁਹਾਨੂੰ ਪਤਾ ਹਰ ਕਿਸੇ ਅੱਜ ਕੱਲ ਮਿਡਲ ਕਲਾਸ ਫੈਮਲੀ ਦੀ, ਕੀ ਕੰਡੀਸ਼ਨ ਹੁੰਦੀ। ਅੱਛਾ ਹਨਾ ਤੇ ਫਿਰ ਮੈਂ, ਕਿਹਾ ਚਲੋ ਮੈਂ ਤੁਹਾਡੇ ਕੋਲ ਸਲਾਹ ਲਵਾਂ ਕਿ ਮੇਰੇ ਬੱਚੇ ਬੱਚੇ ਦਾ, ਫਿਊਚਰ ਵੀ ਥੋੜ੍ਹਾ ਸੇਫ ਹੋਏਆ ਮੇਰੇ ਫੇਰ ਕਰੀਅਰ ਬਣ ਜਾਏ ਕੁਛ ਅੱਛੇ ਲੈਵਲ ਤੇ, ਸਟੱਡੀ ਕਰਕੇ ਚਲੇ ਜਾਏ। ਤੇ, ਤੁਸੀਂ ਦੱਸ ਸਕਦੇ ਹੋ ਮੈ ਕੀ ਕਰਾਵਾਂ ਪਲੱਸ ਵਨ ਦੀ, ਪੜਾਈ ' ਤੇ ਕੀ ਨਹੀਂ ਕਰਾਵਾਂ?
ਇਹਨੂੰ ਪੈਲਾਂ ਪੁੱਛੋ ਇਹਦਾ ਇੰਟਰਸਟ ਕਿਦੇ ਵਿੱਚ ਹੈਗਾ, ਉਸਦੇ ਅਕੋਰਡਿੰਗ ਠੀਕ ਹਨਾ, ਜਿਸ ਵਿਚ ਵੀ ਇੰਟਰਸਟ ਹੋਏਗਾ। ਮੈਂ ਦੇਖੋਂ ਦੇਖਿਆਂ ਜਾਏਂ ਤਾਂ ਦੇਂਖੋ ਆਰਟਸ ਅਸੀਂ ਜਦੋਂ ਰੱਖਦੇ ਹੈਗੇ ਆ ਨਾਂ। ਆਰਟਸ ਵਿੱਚ ਸਾਡੇ ਕੋਲ ਕਾਫੀ ਸਾਰੇ ਨਾ, ਓਪਸ਼ਨ ਹੁੰਦੇ ਹੈਗੇ ਆ। ਕਿ, ਅਸੀਂ ਅੱਗੇ ਜਾਂ ਕੇ ਐਹ ਚੀਜ਼ ਕਰ ਸਕਦੇ ਹੈ, ਗੇ ਆ ਠੀਕ ਹੈ, ਨਾ। ਇਹਦਾ ਇੰਟਰਸਟ ਦੇਖੋ ਕਿਦੇ ਵਿੱਚ ਹੈਗਾ ਜੇ, ਅਗਰ ਮੈਥ ਵਿੱਚ ਹੈਗਾ ਆ। ਠੀਕ ਹੈ ਨਾ, ਤੇ ਇਹਨੂੰ ਮਤਲਬ ਕਿ ਤੁਸੀਂ ਮੈਡੀਕਲ ਨੋਨ ਮੈਡੀਕਲ ਰ ਪਾ ਸਕਦੇ ਹੈਗੇ ਆਂ, ਠੀਕ ਹੈ ਨਾ, ਤੇ ਜੇ ਅਗਰ ਇਹਦਾ ਇੰਟਰਸਟ ਹੈਗਾ ਆ ਕਿ ਹਾਂ, ਕਿ ਮੈ ਇਕਨੋਮਿਕਸ ਵਗੈਰਾ ਰੱਖਣੀ ਹੈਗੀ ਹੈ। ਠੀਕ ਹੈ, ਉਹਦੇ ਚ ਵੀ, ਕਾਫੀ ਅੱਛਾ ਸਕੋਪ ਹੈਗਾ ਅੱਗੇ ਜਾ ਕੇ ਨਾ, ਠੀਕ ਹੈ ਨਾ, ਨਹੀਂ ਤਾਂ ਇਹਨੂੰ ਸਿੱਧਾ ਸਿੰਪਲ ਹੈਗਾ ਆਰਟਸ ਰੱਖ ਕੇ ਤੇ ਉਹਦੇ ਵਿੱਚ ਅੱਗੇ ਜਾਂ, ਕੇ ਇਹ ਕਰ ਸਕਦਾ ਹੈਗਾ ਇਨਕਮ ਟੈਕਸ ਵਗੈਰਾ ਦਾ ਕੁਝ ਜੋਬ ਵਗੈਰਾ ਉੱਥੇ ਮਿਲ ਜਾ ਮਿਲ ਸਕਦੀ ਹੈਗੀ ਏ।
ਠੀਕ ਹੈ, ਨਾ ਬਟ ਇਹ ਵੈ ਕੀ, ਏਤਾਂ ਫਿਰ ਟਵੈਲਥ ਪਾਸ ਕਰਨ ਪਾਸ ਆਊਟ ਕਰਨ ਤੋਂ ਬਾਅਦ ਹੁੰਦਾ ਵੇ, ਅਗਰ ਤੁਸੀਂ ਮਤਲਬ ਟੈਂਥ ਤੋਂ ਬਾਅਦ ਕਰਵਾਣੀ ਹੈਗੀ ਹੈ। ਤੇ ਯਾ ਤਾਂ ਤੁਸੀਂ ਮੈਡੀਕਲ ਰਖਵਾ ਸਕਦੇ ਹੋ, ਯਾ ਨੋਨ ਮੈਡੀਕਲ ਰਖਵਾ ਸਕਦੇ ਹੋ। ਮੈਡੀਕਲ ਨੂੰ ਤਾਂ, ਐਹ ਹੈਗਾ ਆ ਕਿ ਬੜੀ ਜਿਆਦਾ ਫੀਸ ਵਗੈਰਾ ਲੱਗਦੀ ਹੈ, ਅੱਗੇ ਜਾ ਕੇ ਨਾ ਕੋਲਜ ਦੇ ਵਿੱਚ ਤੇ ਤੇ ਨਾਲੇ ਨੀਟ ਦਾ ਹਾਂ। ਹਾਂ, ਨੀਟ ਦਾ ਫਿਰ ਇਗਜ਼ਾਮ ਵੀ ਦੇਣਾ ਪੈਂਦਾ ਹੈਗਾ ਆ। ਉਹਦਾ ਤਾ ਦੇ ਕੇ ਕੋਈ ਫਾਇਦਾ ਹੀ, ਨਹੀਂ ਹੈਗਾ ਹਨਾ।
ਹਾਂਜੀ ਹਾਂਜੀ ਉਹ ਦੇਖਦੇ ਹੀ ਪਏ ਆ ਅੱਜ ਕੱਲ੍ਹ ਕੀ ਹਾਲ ਕੀਤਾ ਵ ਇਹਨਾਂ ਨੇ ਨਾ ਬ ਸਵਾ ਬ ਖ਼ਰਾਬ ਹੀ ਕੀਤਾ ਆ ਬੱਚਿਆਂ ਨੂੰ ਲੈ ਕੇ ਪਰੇਸ਼ਾਨ ਹੀ ਹੋਣਾ ਪੈਂਦਾ ਪਿਆ ਇਹ ਪੈਲੇ ਤਾਂ ਫੇਰ ਪੜ੍ਹਾਈਆਂ ਚ ਕਰਦੇ ਸੀ ਬੰਦੇ ਫੇਰ ਵੀ ਅੱਛੇ ਜੋਬ ਲੱਗ ਜਾਂਦੀ ਸੀ ਪਰ ਅੱਜ ਕੱਲ ਕਿੱਥੇ ਹੁੰਦਾ
ਹੂੰ
ਤੇ ਮੈਂ ਕਿਆ ਚਲੋ ਪੈਸਾ ਵੀ ਅਗਰ ਲਗਾਨਾ ਏ ਉਨਾਂ ਦੀ ਪੜ੍ਹਾਈ ਤੇ ਤੇ ਉਸ ਚੀਜ਼ ਤੇ ਲਗਾਇਆ ਜਾਏ ਕਿ ਉਨਾਂ ਨੂੰ ਅੱਗੇ ਕੰਮ ਆਏ ਉਹ ਪੜ੍ਹਾਈ ਨਈ ਮੈਂ ਕਰਵਾਉਣਾ ਚਾ‌ ਚਾਂਦੀ ਕਿ ਮੈਂ ਪੜ੍ਹਾਈ ਕੁਛ ਕਰੇ ਅੱਗੇ ਜਾ ਕੇ ਉਨੂੰ ਕੁਛ ਹੋਰ ਕਰਨਾ ਪਏ।
ਹੂੰ
ਠੀਕ ਏ ਨਾ ਬਾਕੀ ਮੈਂ ਬੱਚੇ ਦੇ ਇੰਟਰਸ ਤੇ ਅਕੋਡਿਂਗ ਕਰਵਾਵਾਂਗੇ ਕਿ ਇਨੂ ਇਦੇ ਚ ਇੰਟਰਸਟ ਏ, ਤਾਂ ਈ ਉ ਪੜ੍ਹ ਪਾਏਗਾ।
ਹਾਂ ਦੇਖੋ ਨਾ ਜੇ ਅਗਰ ਨਾ ਉਨੂੰ-ੳਨੂੰ ਜੇ ਅਗਰ ਮੈਥ ਵਿੱਚ ਚ ਹੈਗਾ ਨਾ, ਤੇ ਮੈਥ ਵਿੱਚ ਵੀ ਮਤਲਬ ਅਸੀਂ ਨੋਨ ਮੈਡੀਕਲ ਵਗੈਰਾ ਰਖਵਾ ਕੇ ਨਾ ਤੇ ਅੱਗੇ ਉਦੇ ਵੇਚ ਵੀ ਕਾਫ਼ੀ ਸਕੋਪ ਮਿਲ ਜਾਂਦੇ ਹੈਗੇ ਆ।
ਅੱਛਾ ਅੱਛਾ
ਹੂੰ
ਅੱਛਾ ਨੋਨ ਮੈਡੀਕਲ ਅਗਰ ਅਸੀਂ ਰੱਖਨੇ ਆਂ ਮੈਥ ਕਰਨੇ ਆ ਤੇ ਮੈਥ ਸਾਇੰ ਜੇ ਅੱਗੇ ਕਾਫੀ ਲਾਈਨ
ਹਾਂ ਲਾਈਨ ਕਾਫੀ ਲਾਈਨ ਚਲੀ ਜਾਂਦੀ ਹੈਗੀ ਐ ਅਗਰ ਤੁਸੀਂ ਜੇ ਅਗਰ ਕੋ ਕਿ ਬਾਰ ਵਗੈਰਾ ਭੇਜਨਾ ਹੈਗਾ ਆ ਤੇ ਟੈਂਥ ਕਰਕੇ ਟੈਂਥ ਕਰਕੇ ਕੋਈ ਫੈਦਾ ਨੀ ਹੈਗਾ ਭੇਜਨ ਦਾ ਤੁਸੀਂ ਮਲਬ ਬਾ ਪਲੱਸ ਟੂ ਕਰਵਾ ਕੇ ਯਾਂ ਗ੍ਰੈਜੂਏਸ਼ਨ ਕਰਵਾ ਕੇ ਨਾ ੳਨੂੰ ਤੁਸੀਂ ਬਾਰ ਭੇਜ ਸਕਦੇ ੳ, ਫੇਰ ਕਾਫ਼ੀ ਅੱਛਾ ਸਕੋਪ ਹੁੰਦੈ ਉਸ ਬ ਉਸ ਬੱਚੇ ਲਈ ਨਾ। ਬਾਹਰ ਟੈਂਥ ਕਲਾ ਟੈਥ ਕਰਕੇ ਕੋਈ ਸਕੋਪ ਨੀ ਹੈਗਾ।
ਅੱਛਾ ਠੀਕ ਏ। ਮਲਬ ਅਸੀਂ ਬਾਰਵੀਂ ਪੈਲੇ ਕਰਾ ਲਈਏ, ਮੈਂ ਪੈਲੇ ਸੋਚ ਰਹੀ ਸੀ ਜੇ ਅਸੀਂ ਗੌਰਮੈਂਟ ਜੋਬ ਤੇ ਕਰਨੈ ਤੇ ਪਲੱਸ ਟੂ ਚਲੋ ਮੈਂ ਰਖਵਾ ੳ, ਆਰਟਸ ਕਰਵਾ ਲੈਂਦੀ ਆਂ ਤੇ ਬਾਰਵੀਂ ਚ ਬਾਰਵੀਂ ਤੋਂ ਬਾਦ ਜਿਵੇਂ ਗੌਰਮੈਂਟ ਜੋਬ ਦੇ ਪੇਪਰ ਦੀ ਤਿਆਰ ਵੀ ਬ ਬੱਚਾ ਕਰ ਲੈਂਦਾ ਏ, ਨਾਲ ਗ੍ਰੈਜੂਏਸ਼ਨ ਵੀ ਕਰ ਲੈਂਦਾ ਏ। ਐ ਚੀਜ਼ ਹੋ ਜਾਂਦੀ ਏ, ਜਿਵੇਂ ਇਨਕਮ ਟੈਕਸ ਡਿਪਾਟਮੈਂਟ ਚ ਜਾਨੈ ਯਾ ਸੇਲ ਟੈਕਸ ਕਿਸੀ ਵੀ ਡਿਪਾਰਟਮੈਂਟ ਚ ਜਾਣਾ ਏ, ਤੇ ਬ ਬੱਚੇ ਦਾ ਐ ਹੁੰਦੈ ਕਿ ਨਾਲ-ਨਾਲ ਪੇਪਰ ਦੀ ਤਿਆਰੀ ਹੋ ਜਾਂਦੀ ਏ, ਨਾਲ-ਨਾਲ ਬੱਚਾ ਪੜ੍ਹਾਈ ਕਰਦਾ ਰੈਦਾ ਏ। ਐ ਚੀਜ਼ ਹੋ ਜਾਂਦੀ ਏ। ਅਤੇ ਅਗਰ ਅਸੀਂ ਡੋ ਡੋ ਟਰੀ ਕਰਵਾਨੀ ਏ ਤੇ ਫੇਰ ਉ ਇੱਕੋ ਈ ਲਾਈਨ ਫੜੀ ਜਾਂਦੀ ਏ। ਫੇਰ ਨੀਟ ਈ ਕਰਨੈ ਹਾਂ ਮੈਡੀਕਲ ਜਾ ਕੇ ਫੇਰ ਐ ਚੀਜ਼ ਹੋ ਜਾਂਦੀ ਏ, ਫੇਰ ਬੱਚਾ ਏਧਰ ਉਧਰ ਕੁਛ ਸੋਚ ਨੀ ਪਾਂਦਾ। ਤਾਂ ਤੇ ਪਤਾ ਸਾਡੇ ਇੱਥੇ ਅੱਜ ਕੱਲ੍ਹ ਕਿੰਨਾ ਕਰਪਸ਼ਨ ਹੈਗਾ ਏ। ਬਿਨਾਂ ਰਿਸ਼ਵਤ ਤੇ ਤੇ ਵੈਸੇ ਤਾਂ ਕੋਈ ਕੰਮ ਹੁੰਦਾ ਨੀ ਤੇ ਫੇਰ ਉ ਚੀਜ਼ ਲੈ ਕੇ ਸਾਨੂੰ ਸੋਚਨਾ ਪੈਂਦਾ ਏ। ਏਸ ਕਰਕੇ ਤੇ ਹੂਨ ਦੇਖਨਾ ਆਂ ਅਸੀ। ਮੈਂ ਕਿਆ ਚਲੋ ਤੁਆਨੂੰ ਵੀ ਪੁੱਛਨੀ ਆ ਫੇਰ ਮੈਂ ਤੇ ਬੋਤ ਜਾਦਾ ਕਨਫਿਊਜ ਹੋਈ ਦੀ ਸੀ। ੳ ਆਪੇ ਵੀ ਹੋਇਆ ਦੇ ਕੀ ਕੀ ਕਰੀਏ ਕੀ ਨਾ
ਹੂੰ ਬੱਚਾ ਹੋ ਜਾਂਦਾ ਕਿਉਂਕਿ ਬੱਚੇ ਨੂੰ ਕਿਹੜੀ ਸਮਝ ਹੁੰਦੀ ਹੈਗੀ ਏ, ਕੀ ਕਰਨਾ ਕੀ ਨਈ ਕਰਨਾ ਹੈਗਾ। ਠੀਕ ਏ ਨਾ ਪਰ ਉਦਾ ਇੰਟਰਸਟ ਦੇਖੋ ਕਿਸ ਸਬਜੈਕਟ ਵਿੱਚ ਜਾਦਾ ਅੱਛਾ ਹੈਗਾ ਵੈ।
ਹੂੰ ਹੂੰ ਬਾਰ ਤੇ ਵੈਸੇ ਹਜੇ ਜਾਨ ਦੇ ਮੇਰੇ ਕੋਲ ਚਾਂਸ ਨੀ ਹੈ, ਕਿਉਂਕਿ ਦੇਖੋ ਜਿੰਨਾ ਪੈਸਾ ਵੀ ਚਾਈਦਾ ਉ ਕਾਫੀ ਬਾਰ ਭੇਜਨ ਵਾਸ ਤੇ ਉ ਪੈਲਾਂ ਕੱਠਾ ਹੋਏਗਾ ਤੇ ਭੇਜਾਂਗੇ ਉਨੇ। ਤੇ ਮੈਂ ਕਿਆ ਚਲੋ ਉਦੋਂ ਤੱਕ ਦੇਖਦੇ ਹਾਂ ਕਿ ਸਾਨੂੰ ਇੱਥੇ ਈ ਅੱਛੀ ਸਟੱਡੀ ਦਾ ਸਕੋਪ ਮਿਲਦਾ ਤੇ ਅਸੀਂ ਇਨੂੰ ਇੱਥੇ ਈ ਕਰਵਾਂਗੇ। ਸਾਡੇ ਇੱਥੇ ਵੀ ਐ ਵੱਡੀ-ਵੱਡੀ ਸਿਟੀ ਹੈਗੀ। ਇੱਛੀ ਪੜ੍ਹਾਈ ਹੁੰਦੀ ਉੱਥੇ ਐਸੀ ਗੱਲ ਨੀ ਐ। ਕਾਫੀ ਅੱਛੀ-ਅੱਛੀ ਕੰਪਨੀ ਏ ਤੇ ਜੋਬ ਮਿਲ ਜਾਂਦੀ ਐ। ਅੱਛੀ
ਹੂੰ-ਹੂੰ, ਹੂੰ-ਹੂੰ।
ਟੈਲੀਜ਼ੈਟ ਹੋਏ ਤੇ ਕਿਥੇ ਵਿੱਚ ਵੀ ਸੈਟ ਹੋ ਜਾਂਦਾ ਏ। ਆਪਣਾ ਓ, ਬਿਜ਼ਨਸ ਵਗੈਰਾ ਦਾ ਕੋਈ ਹੋਰ ਹੈ ਨੀ ਐ। ਉਹ ਤੇ ਅੱਜ-ਕੱਲ੍ਹ ਵੈਸੇ ਨੀ ਚੱਲਦੇ।
ਬਿਲਕੁਲ, ਆਉਣਾ ਤਾਂ
ਓਈ ਦੇਖਦੀ ਪ‌ਈ ਆ, ਮੈਂ ਕਿਹਾ ਚਲੋ ਕੋਈ ਨੀ
ਸਲਾਹ ਲੈਂਣੀ ਆ ਫਿਰ ਦੇਖਣੀ ਆ, ਕੀ ਕਰਨੀ ਆ।
ਹਮ।
ਤੇ ਫੇਰ ਤੁਹਾਡੇ ਵੀ ਉਹ ਨਹੀਂ ਐ ਕੋਈ ਜ, ਮਤਲਬ ਕਿ ਕੋਈ ਹੈਗਾ ਪਲੱਸ-ਵਨ, ਪਲੱਸ-ਟੂ 'ਚ, ਕੋਈ ਨੋਨ ਇੱਚ। ਜਿਹੜਾ ਕਰਦਾ ਹੋਏ ਜਾਂ ਅੱਗੇ ਕਿਸੀ ਸਟੀਮ 'ਚ ਜਾਂਦਾ ਹੋਏਗੀ। ਕੀ ਬਲੈਂਚ ਅਸਰ ਪਤਾ ਹੁੰਦਾ। ਕੋਈ ਰਿਸ਼ਤੇਦਾਰੀ 'ਚ, ਕੋਈ ਆਲੇ-ਦੁਆਲੇ
ਹਾਂ, ਹੈਗੇ-ਹੈਗੇ ਤਾਂ ਹੈ ਵੈ। ਬਟ, ਉਹਨਾਂ ਨੇ ਇਹ ਵੈ ਕਿ, ਕਾਮਰਸ ਰੱਖੀ ਏ। ਉਹਨਾਂ ਨੂੰ ਇਹ ਹੈਗਾ ਕਿ, ਉਹਨਾਂ ਨੇ ਸੀ ਏ ਦਾ ਕਰਨਾ ਹੈਗਾ ਅੱਗੇ ਤਾਂ ਫਿਰ ਉਹਨਾਂ ਨੇ ਕਾਮਰਸ ਰੱਖੀ ਹੈਗੀ ਐ। ਬਟ, ਅੱਜ-ਕੱਲ੍ਹ ਉਹਦੇ 'ਚ ਵੀ, ਇੰਨਾ ਕੋਈ ਜ਼ਿਆਦਾ ਹੈ ਨੀ ਹੈਗਾ। ਸੀਏ ਕਲੀਅਰ ਈ ਨਹੀਂ ਹੁੰਦੀ ਹੈਗੀ। ਇਨਾ ਹਾਂ, ਬਹੁਤ ਹਾਂ, ਹੁਣ ਤਾਂ ਨਹੀਂ।
ਕਿਉਂਕਿ, ਅੱਜ-ਕੱਲ੍ਹ ਦੇਖੋ, ਕੰਪਿਊਟ ਟਰ ਨੇ, ਮੋਸਟਲੀ ਅਕਾਊਂਟੈਂਟ ਦਾ ਕੰਮ ਤੇ ਹੋ ਜਾਂਦਾ ਏ। ਇਹ ਚੀਜ਼ ਹੋ ਜਾਂਦੀ
ਹਮ।
ਘਿਓ 'ਚ ਪਹਿਲੇ ਲੋਕ ਬੜਾ ਕਰਦੇ ਸੀ, ਸੀਏ ਦੀ ਪੜ੍ਹਾਈ ਵੀ ਬੜੀ ਔਖੀ ਹੁੰਦੀ ਐ ਵੈਸੇ
ਹੂੰ-ਹੂੰ, ਜਾਂ ਤਾਂ ਇਹ ਨਾ ਸਿੰਮਪਲੀ ਆਟਸ ਕਰ, ਸਿੰਪਲ ਆਟਸ ਕਰਵਾ ਕੇ, ਮੈਥ, ਇਕੋਨੋਮਿਕਸ ਰਖਵਾ ਕੇ, ਤੁਸੀਂ ਮਤਲਬ ਵੀ ਬੀ ਸੀ ਏ ਵਗੈਰਾ ਕਰਵਾ ਸਕਦੇ ਓ। ਕੰਪਿਊਟਰ ਸਾਇੰਸ ਕਰਵਾ ਸਕਦੇ। ਕਿਉਂਕਿ, ਅੱਜ-ਕੱਲ੍ਹ ਅੱਗ਼ੇ ਇਹ ਨੌਲੇਜ, ਏ ਆਈ, ਦੀ ਹੀ ਆਂਣੀ ਹੈਗੀ ਏ ਤੇ ਕੰਪਿਊਟਰ ਦਾ ਜਿੰਨਾ ਹੋਏ ਨਾ ਹਾਂ, ਜਿੰਨਾ ਇਹ ਕੰਪਿਊਟਰ ਦਾ ਹੋਏਗਾ। ਕੰਪਿਊਟਰ ਸਾਇੰਸ, ਕਰਵਾ ਸਕਦੇ ਹੈਗੇ ਓ। ਤਾਂ, ਉਹਦੇ ਵਿੱਚ ਤਾਂ ਕਾਫ਼ੀ ਅੱਛਾ ਸਕੋਪ ਹੈਗਾ ਵੈ। ਹੂੰ।
ਸੁਨਿਆ ਕੋਈ ਯੂਨੀਵਰਸਿਟੀ ਵੀ ਹੈਗੀ ਐ। ਉੱਥੇ ਮਤਲਬ ਐਹ ਵਾਲੇ ਕੁਛ ਕੋਰਸਿਸ ਅਜੇ ਐਸੇ ਆਏ ਨੇ, ਕਿ ਅਜੇ ਮਤਲਬ ਕਿ ਜ਼ਿਆਦਾ ਪੋਪੂਲਰ ਨੀ ਹੋਏ ਐ।
ਹਾਂ।
ਫਿਰ ਏ ਹੁਣ, ਅੱਜ ਐਡਮਿਸ਼ਨ ਕਰਵਾਂਦੇ ਪਏ ਐ। ਸਾਡੇ ਵੀ ਇੱਕ ਨੋ-ਨਿਚ ਐ। ਉਹਨੇ ਵੀ ਹੁਣ ਪਲੱਸ-ਟੂ ਕੀਤੀ ਏ ਤੇ ਉਹਨੇ ਵੀ ਜਾਣਾ ਉੱਥੇ ਹੁਣ, ਏ ਆਈ ਦੀ ਸਟੱਡੀ ਤੇ ਹੀ ਕਰਨ ਲੱਗੀ ਏ। ਪਹਿਲੇ ਉਹਦਾ ਸਕੋਪ ਕੁਛ ਹੋਰ ਸੀ। ਹੁਣ ਕਹਿੰਦੀ ਨਹੀਂ ਕਿ, ਅਸੀਂ ਆਈ ਉਹ ਡੋਕਟਰੀ ਲਾਈਨ 'ਚ ਜਾਣਾ ਸੀ, ਉਹਨੇ ਕੀਤੀ ਮੈਡੀਕਲ ਐ। ਪੇਪਰ ਉਹਨੇ ਨੀਟ ਦਾ ਦੇਣਾ ਸੀ। ਪਰ, ਫਿਰ ਉਹਨੇ ਇਹ ਦੇਖਿਆ ਕਿ ਕਿਸ ਚੀਜ਼ ਦਾ ਸਕੋਪ ਜ਼ਿਆਦਾ। ਫਿਰ, ਉਹ ਦੂਸਰੀ ਰ 'ਚ ਐਡਮਿਸ਼ਨ ਲੈਣ ਲੱਗੀਏ। ਕਿ ਨਹੀਂ ਮੈਂ ਉਹ ਕਰਾਂਗੀ, ਜਿਹਦਾ ਅੱਗੇ ਸਕੋਪ ਸਾਨੂੰ ਕੋਈ ਜੋਬ ਵੀ ਮਿਲ ਜਾਏ ਇੱਥੀ ਨਾ। ਇਸ ਕਰਕੇ ਫੇਰ, ਮੈਂ ਵੀ ਸੋਚਣ ਲੱਗ ਗਈ। ਫਿਰ ਮੈਂ ਕਿਹਾ, ਮੈਂ ਵੀ ਹੁਣ ਆਪਣੇ ਬੱਚਿਆਂ ਦਾ ਦੇਖਣਾ ਤੇ ਮੈਂ ਵੀ, ਸੋਚ ਸਮਝ ਕੇ ਈ ਕਰਾਵਾਂ।
ਹਾਂ, ਪੈਸਾ ਵੀ ਲੱਗਣਾ ਹੈਗਾ ਤੇ ਅਗਰ ਕੁਛ ਕਰ ਨਾ ਬਨੇ ਤੇ ਹਾਂ। ਤਾਂ
ਤਾਂ ਕਰਕੇ ਮੈਂ ਕਿਹਾ ਚਲੋ, ਤੁਹਾਡੀ ਸਤਾਹ ਲਿੱਤੀ ਜਾਏ। ਤੁਆਨੂੰ ਪਤਾ ਹੁੰਦਾ ਥੋੜਾ ਜਾਦਾ ਨਾ, ਕਰਕੇ ਤੇ ਕੋਈ ਨੀ ਤੁਸੀਂ ਚੰਗੀ ਸਲਾਅ ਦੀ ਕੀ ਮੈਂ ਦੇਖਣੀ ਆ ਫੇਰ ਓਨੂੰ ਪੁੱਛੇਆ ਕੀ ਆਟਸ ਔਰ ਦੇਖ ਲਏ ਮੈਡੀਕਲ ਦੋਨਾਂ ਚੋਂ ਏਕ ਚੀਜ਼ ਈ ਕਰਾਵਾਂਗੀ ਮੈਂ ਜੋ ਓਨੂੰ ਸਈ ਲੱਗੇਗਾ ਤੇ ਫੇਰ ਕਰ ਲੈਣਗੇ, ਹਾਂਜੀ ਹੋਰ? ਬ ਤੁਸੀਂ ਹੋ ਗਏ ਵੇਲੇ ਹੋ ਗਏ ਰੋਟੀ-ਰੂਟੀ ਬਣਾ ਲੀ ਅੱਜ?
ਅਰੇ ਨਈ-ਨਈ ਹਲੇ ਬਣਾਣੀ ਏ ਮੈਂ ਕੇਆ ਵਾਕ ਕਰਾ ਲਾ ਬੱਚੇਆਂ ਨੂੰ ਤੇ ਫੇਰ ਓਸ ਤੋਂ ਬਾਦ ਜਾਂਨੀ ਆਂ ਬਨਾਨੀ ਆਂ।
ਅੱਛਾ ਛਾ ਚਲੋ ਠੀਕ ਏ ਬਸ ਮੈਂ ਬਨਾਣ ਦੇਖਣ ਲੱਗੀ ਸੀ ਹੁਨੇ ਕੀ ਖਾਣਾ ਕੀ ਨਈ, ਲਗਾਣਾ ਚ ਕਰ ਘਰ ਆਨਾ ਕਦੀ।
ਹੂੰ-ਹੂੰ ਕੋਈ ਨੀ ਆਵਾਂਗੇ ਚਲ ਠੀਕ ਏ ਓਕੇ ਸਛੀ ਪਾਣੀ ਪੀਣਾ ਵਾਕ ਕਰੋ ਪੈਲਾਂ ਸਾਰਾ ਨਾਲ ਫੇਰ ਪੀ ਨਾ ਜਾ ਕੇ